ਸਤ ਸ਼੍ਰੀ ਅਕਾਲ ਜੀ, ਕਿਵੇਂ ਓ?
ਬਸ ਜੀ, ਵਧੀਆ- ਵਧੀਆ। ਤੁਸੀਂ ਦੱਸੋ, ਤੁਸੀ ਕਿਵੇਂ ਓ?
ਮੈਂ ਵੀ ਠੀਕ ਹਾਂ, ਸਭ ਠੀਕ ਆ, ਘਰੇ ਹੋਰ ਸਭ ਘਰ-ਬਾਰ?
ਹਾਂਜੀ- ਹਾਂਜੀ, ਸਭ ਵਧੀਆ। ਤੁਸੀਂ ਦੱਸੋ ਤੁਔਡੇ, ਪਰਿਵਾਰ ਠੀਕ ਹੈ ਸਾਰਾ?
ਹਾਂ- ਹਾਂ, ਹਾਂ ਸਭ ਬੌਤ ਵਧੀਆ, ਬਸ ਇੱਥੇ ਮੀਂਹ ਪੈ ਰਿਆ ਬੌਤ ਤੇਜ਼। ਤੇ ਓਦੇ ਕਰਕੇ ਬਾਲ਼ਾ ਈ ਪਾਣੀ ਕੱਠਾ ਜਾ ਹੋਯਾ ਪਿਐ।
ਅੱਜ-ਕੱਲ੍ਹ ਜੀ ਪਾਣੀ ਬੋਤ ਕੱਠਾ ਹੋ ਰਿਐ ਨਾ, ਸੀਵਰੇਜ ਦੀਆਂ ਪ੍ਰੋਬਲਮ ਵੀ ਆ ਰਏ ਸਾਰੇ ਪਾਸੇ।
ਹਾਂ, ਓ ਵੀ, ਓਹ ਵੀ ਅਸੀਂ ਤਾਂ, ਮਤਲਬ ਕੱਢ-ਕੱਢ ਕੇ ਕੁਛ ਘਰ, ਉੱਚੇ ਜੇ ਬਣ ਜਾਣ ਨਾ ਤਾਂ ਗਲੀਆਂ ਜੇ ਆ ਰੋਡ ਵਗੈਰਾ ਓ ਬੀ ਓ ਕੀ ਕੈੰਦੇ ਓਨਾਂ ਨੂੰ ਜੇੜੇ ਓਹ ਅਹ ਬਲੋਕ ਵਾਲੀ ਇੱਟਾਂ ਲੱਗੀਆਂ ਹੋਈਆਂ ਨੇ? ਉਦੇ ਕਰਕੇ, ਥੋੜਾ ਬਾਲ਼ਾ ਹੀ ਮਤਲਬ- ਮੈਨੂੰ ਲੱਗਦੈ ਏ ਵਾਲੀ ਫ ਜੇੜਾ ਬਣੇਆ ਹੁੰਦੈ ਨਾ, ਇਹ ਫਰਸ਼ ਜਾ ਸਖਤ ਜੈਹਾ ਏ ਰੋਡ ਵਗੈਰਾ ਤੇ ਬਣਿਆ ਹੁੰਦੈ, ਏਹ ਪਾਣੀ ਖੜ ਮਤਲਬ ਏ ਠੈਰਣ ਨੀ ਦਿੰਦਾ, ਏ ਵਗਦਾ ਰੈੰਦਾ ਇਹਦੇ ਚੋਂ ਤੇ ਪਾਣੀ ਨਿਕਲਦਾ ਬੌਤ ਐਦੇ ਚੋਂ।
ਅੱਛਾ।
ਬੈਹੰਦਾ ਉਪਰ ਮਤਲਬ ਵੱਗਦਾ ਬਹੁਤ ਆ। ਤੇ ਨਾਲ ਹੀ ਮਤਲਬ ਕਿੰਨਾ ਕੁਛ, ਇਹਦੇ ਚ ਵੇਖੋ ਵੀ, ਪਾਣੀ ਹੁਣ ਜਿਹਾ ਮੀਂਹ ਵਗੈਰਾ ਦਾ ਮੌਸਮ ਹੋਵੇ ਨਾ, ਤੇ ਗਰਮੀਆਂ ਦੇ ਉੱਤੇ ਮੌਸਮ ਤੇ ਕੀੜੇ-ਮਕੌੜੇ, ਜਾਨਵਰ, ਸੱਪ, ਛਿਪ ਛੀਪਲੀਆਂ। ਕਿੰਨਾ ਕੁਛ ਨਿਕਲ ਜਾਂਦਾ ਤੇ, ਓਦੇ ਕਰਕੇ ਸਾਨੂੰ ਡਰ ਹੀ ਲੱਗਿਆ ਰਹਿੰਦਾ ਵੀ ਬਾਰੋਂ ਕੁਛ ਅੰਦਰ ਹੀ ਨਾ ਜੇ, ਬਾਰੋਂ ਕੁਛ ਅੰਦਰ ਹੀ ਨਾ ਆਵੇ, ਵੱਗਦਾ ਪਾਣੀ ਹੈ ਪਾਣੀ ਕੇਹੜੇ ਨਾਲੇ ਚ ਕਿੱਧਰੋ ਆਇਆ? ਕੀ ਵੱਗਦਾ ਉੱਥੇ, ਗੰਦਗੀ ਚ ਉੱਗਦੀ ਐ।
ਘਾਰ ਦੇ ਨਾਂ ਆਪਣੇ, ਘਰ ਦੇ ਥੜੇ ਉੱਚੇ -ਉੱਚੇ ਕਰਾਏ ਹੋਏ ਆ। ਕੀ, ਓਨਾਂ ਦੇ ਮਤਲਬ ਪਾਣੀ ਨਾ ਅੰਦਰ ਆਏ। ਚਲੋ ਓਨਾਂ ਨੂੰ ਪਤਾ ਹੀ ਆ, ਮੀਂਹ ਦੇ ਮੌਸਮ ਨੇ ਜਿਵੇਂ, ਮੌਨਸੂਨ ਤਾਂ ਆ ਹੀ ਜਾਂਦੀ ਹੈ ਵਿੱਚ
ਹਾਂ ਉਹ ਤਾਂ ਹੈ, ਪਰ ਫੇਰ ਵੀ ਹੁਣ ਮੀਂਹ ਚ ਤਾਂ ਸੱਪ- ਸੁੱਪ ਤਾਂ ਆਮ ਹੀ ਨੇ ਨਾ। ਆਪਣਾ ਤਾਂ ਚਲੋ ਸ਼ਹਿਰਾਂ ਚ ਰਹਿ ਕੇ ਤਾਂ ਠੀਕ ਆ, ਪਰ ਖੇਤਾਂ ਚ ਤਾਂ ਬਾਲ਼ਾ ਮਾੜਾ ਹਾਲ ਹੋਊ। ਮੈ ਨਾ ਮੈਨੂੰ ਲੱਗਦਾ। ਉਹ ਥਾਂ-ਥਾਂ ਤੇ ਸੱਪ ਦੇਖਣ ਨੂੰ ਮਿਲ ਜਾਏ ਏਡੇ- ਏਡੇ ਫੁੱਟ ਦੇ
ਤੇ ਹੁਣ ਸ਼ਹਿਰਾਂ ਪਾਸੇ ਤਾਂ ਚਲੋ, ਆਹ ਹੁਣ ਅਹ ਜਾਦਾ ਆਣ ਲੱਗ ਗਈ ਪ੍ਰੋਬਲਮ, ਜਿਵੇਂ ਸੀਵਰੇਜ- ਸੁਵਰੇਜ ਦੀ, ਤੁਸੀਂ ਏ ਵੇਖ ਵੇਖੋ ਨਾ, ਸੀਵਰੇਜ ਦਾ ਪਾਣੀ ਜਦੋਂ ਐਂ ਜਮਾ ਹੋ ਜਾਂਦਾ, ਨਾ ਪਾਈਪਾਂ ਸਈ ਹੋਈਆਂ ਨਾ, ਪਰਨਾਲੇ ਸਹੀ ਹੁੰਦੇ ਤੇ, ਸਾਰੀ ਗਲੀ ਖ਼ਰਾਬ ਕਰ ਜਾਂਦੀ ਆ। ਔਰ ਕੀ ਪੀਣ ਨੂੰ ਤਾਂ, ਤੁਸੀਂ ਇਹ ਦੇਖੋ ਨਾ, ਅੱਜ- ਕੱਲ੍ਹ ਤਾਂ ਪੀਣ ਆਲਾ ਪਾਣੀ ਵੀ, ਕਿੰਨਾ ਮਾੜਾ ਹੋਏਆ ਪੇਆ।
ਬੋਹਤ -ਬੋਹਤ ਦੂਸ਼ਿਤ ਹੋਇਆ ਪੇਆ। ਹੱਦ ਤੋਂ ਜਾਦਾ ਦੂਸ਼ਿਤ ਹੋਏਆ।
ਬਹੁਤ ਜ਼ਿਆਦਾ ਚਲੋ, ਪੀਣ ਦੇ ਤਾਂ ਕਹਿ ਹੀ ਸਕਦੇ ਹਾਂ ਹੁਣ ਨਾ ਜਿਵੇਂ ਸੀਵਰੇਜ ਦਾ ਪਾਣੀ ਕੱਠ ਕੱਠਾ ਹੋ ਜਾਂਦਾ ਠੀਕ ਹੈ ਗਾਲੀਆ ਚ, ਹੁਣ ਕਿਸੇ ਨੂੰ ਨਹੀਂ ਪਤਾ ਟੋਆ ਕਿੱਥੇ ਹੈਗਾ। ਠੀਕ ਐ, ਤੇ ਸਹੀ ਸੜਕ ਕਿੱਥੇ ਐ ਥਾਂ-ਥਾਂ ਤੇ ਜੇ ਟੋਆ ਹੋਵੇ, ਤਾਂ ਬੰਦਾ ਕੱਢੇ ਕੀ ਟੋਏ, ਇਹ ਇਨਾ-ਇਨਾ ਪਾਣੀ ਭਰ ਜਾਂਦਾ ਬੰਦੇ ਨੂੰ ਦਿਖਦਾ ਨਹੀਂ, ਕਿ ਸਹੀ ਥਾਂ ਕਿਹੜੀ ਜੇ ਉਹ ਟੋਏ ਚ ਚਲਾ ਗਿਆ। ਤੇ ਤੁਸੀਂ ਇਹ ਦੇਖੋ, ਪਹਿਲਾਂ ਤਾਂ ਉਹਦਾ ਵਹੀਕਲ ਜਿਹੜਾ ਹੋਏਗਾ ਉਹ ਜਾਏਗਾ, ਉਹਦਾ ਆਪਦਾ ਨੂੰ ਨੁਕਸਾਨ ਹੋਏਗਾ, ਜਦੋਂ ਉਹਦੇ ਪੈਰ-ਪੂੂਰ ਕਦੇ ਨਾਲੀ ਵਾਲੇ ਪਾਣੀ ਚ ਪੈਣਗੇ। ਠੀਕ ਐ, ਆਪਾਂ ਨੂੰ ਵੀ ਪਤਾ ਕਿੰਨੀਆਂ ਬਿਮਾਰੀਆਂ ਫੈਲਦੀਆਂ ਉਹਦੇ ਤੋਂ, ਠੀਕ ਐ ਨਾ ਉਸ ਤੋਂ
ਸੱਟ ਵੀ ਤਾਂ
ਹਾਂ, ਉਹੀ ਤਾਂ ਗੱਲ ਹੈ ਨਾ, ਉਹ ਦਾ ਨੁਕਸਾਨ ਕਿੰਨਾ ਹੋਏਗਾ। ਨੁਕਸਾਨ ਛੱਡੋ ਨੁਕਸਾਨ ਪਹਿਲਾਂ ਉਹਦੇ ਸਰੀਰ ਦਾ ਵੀ ਹੋਏਗਾ। ਫਿਰ ਉਹਦੀ ਚੀਜ਼ ਕੋਈ ਜਿਵੇਂ ਵੀਹੀਕਲ ਵਗੈਰਾ ਜਿਹੜਾ ਵੀ ਹੋਏਗਾ, ਉਹਦੇ ਕੋਲੋਂ ਉਹ ਨੁਕਸਾਨ ਹੋਏਗਾ।
ਉਹ ਤਾਂ ਚਲੋ ਕੋਈ ਨੀ ਜਾਨ ਤੋਂ ਤਾਂ ਵੱਧ ਕੁਛ ਨੀ ਹੈਗਾ ਵੀਕਲ ਤਾਂਕੀ ਉਹ ਦੁਬਾਰਾ ਵੀ ਕਰਲੇ, ਪਰ ਐਵੇਂ ਐ ਨਾ ਵੀ ਇਹ ਥੋੜਾ ਦੇਖ ਨਾ ਵੀ ਚਾਹੀਦਾ ਵੀ ਸਰਕਾਰਾਂ ਜੇ ਬਣਦੀਆਂ ਨੇ ਤਾਂ ਥੋੜਾ ਵਿਕਾਸ ਹੋਜੇ, ਸਹੀ ਢੰਗ ਨਾਲ ਹੋਵੇ ਤਾਂ ਇਹ ਰੋਡ-ਰੂਡ ਵੀ ਬਣ ਜਾਣ ਤੇ ਪਾਣੀ ਦੀ ਵੀ ਸਮੱਸਿਆ ਖਤਮ ਹੋਜੇ ਜੇ ਵੱਗ-ਵੱਗ ਕੇ ਨਾਲਾਂ ਚ
ਨਾਲਿਆਂ ਚ ਪੈਜੇ, ਹਾਂ। ਤੇ ਕੁਛ ਐਵੇਂ ਵੀ ਐ ਨਾ। ਥਾਂ-ਥਾਂ ਤਾਂ ਵੇਖੋ, ਲੋਕੀ ਆਹ ਜਿਹੜੇ ਪੈਕੇਟ ਹੈ ਪੈਕਟ-ਪੂਕੇਟ ਆਉਂਦੇ ਆ ਲਿਫਾਫੇ ਇਹ ਹਉਂਦੇ ਆ ਇਹ ਖਾ-ਖਾ ਕੇ ਸੱਟ ਤਾਂ ਦਿੰਦੇ ਆ ਸਾਰੇ ਪਾਸੇ, ਉਹ ਜਦੋਂ ਜੰਮ ਕਰ ਜਾਂਦੇ ਆ ਉਹੀ ਪੀਣ ਵਾਲੇ ਪਾਣੀ ਚ ਵੜ ਗਏ ਉਹੀ ਜੀ ਇੱਥੇ ਕਿਉਂਕਿ ਜਾਨਵਰਾਂ ਨੂੰ ਵੀ ਹੁਣ ਜਿਹੜੇ ਬਾਹਰ ਥੇ ਕੁੱਤੇ ਬਿੱਲੀ ਗਾਵਾਂ ਗਊ ਸਾਰੇ ਫਿਰਦੇ ਰਹਿੰਦੇ ਐ। ਇਹ-ਇਹ ਵੀ ਕੀ ਪਾਣੀ ਕਿੱਥੋਂ ਪੀਣਗੇ ਹੁਣ ਸਾਰਿਆਂ ਦੇ ਦਿਲ ਤਾਂ ਹੈ ਨਹੀਂ ਗੇ।
ਪਾਣੀ ਪੀਂਦੇ ਨੇ ਤੁਸੀਂ ਇਹ ਵੇਖੋ ਨਾ ਨਹਿਰਾਂ ਦਾ ਪਾਣੀ ਵੀ ਅੱਜ ਕੱਲ ਕਿੰਨਾ ਦੂਸ਼ਿਤ ਹੋਇਆ।
ਹਾਂ ਉਹ ਤਾਂ ਫੇਰ ਬਈ ਨਹਿਰਾਂ ਚ ਤਾਂ ਉਹ ਕੋਂਕਰੀਟ ਜੀ ਮਿਲਾਈ ਵੀ ਐ ਯੂਰੇਨੀਅਮ ਵਗੈਰਾ ਨਾ ਕੁਛ ਉਹਦੇ ਚ ਵੜਿਆ ਹੋਇਆ, ਵੀ ਏਦਾ ਮਾੜਾ ਪਾਣੀ ਐ ਨਾ ਵੀ ਕਿਡਨੀ ਨੂੰ ਸਿੱਧਾ ਖ਼ਰਾਬ ਕਰਦੇ।
ਉਹ ਗੁਰਦੇ ਤਾਂ ਬਿਮਾਰ ਆਪੇ ਹੀ ਹੋਣਗੇ ਜਦੋਂ ਆਪਾਂ ਖ਼ਰਾਬ ਪਾਣੀ ਪੀਵਾਂਗੇ ਤਾਂ,
ਹਾਂ ਆਰੋ ਆਪਾਂ ਐਂ ਤਾਂ ਕਹਿ ਨੀ ਸਕਦੇ ਵੀ ਸਾਰਿਆਂ ਦੇ ਘਰੇ ਹੋਊਗਾ।
ਉਹੀ ਤਾਂ ਗੱਲ ਐ ਜੀ ਲੋਕੀ ਕਈ ਇੱਥੇ ਹੈਗੇ ਆ ਜਿਹੜਾ ਨਹਿਰਾਂ ਦਾ ਪਾਣੀ ਪੀਂਦੇ ਨੇ। ਤੁਸੀਂ ਇਹ ਦੇਖੋ ਨਾ ਨਹਿਰਾਂ ਚ ਅੱਜ-ਕੱਲ ਕਿੰਨਾ ਗੰਦ ਮਿਲਦਾ ਘਰ ਦਾ ਹੀ ਕੂੜਾ ਮਿਲਦਾ ਜ਼ਿਆਦਾਤਰ ਤਾਂ, ਉਸ ਤੋਂ ਬਾਅਦ ਹਾਂ ਨਹਿਰਾ ਜੀ ਸੱਟ ਦਿੰਦੇ ਇਹਨਾਂ ਨੇ ਪਤ ਪਤਾ ਲੱਗਦਾ ਇਹਨਾਂ ਨੂੰ ਕਿ ਦੂਜਿਆਂ ਨੇ ਵੀ ਪਾਣੀ ਕਈ ਵਾਰੀ ਪੀਣਾ ਹੁੰਦਾ।
ਨਹਿਰਾਂ ਦਾ ਪਾਣੀ ਵੀ ਸਾਫ਼ ਹੈਨੀ ਵੈਸੇ ਵੀ
ਤੁਸੀਂ ਇਹ ਵੇਖੋ ਨਾ ਜਾਨਵਰ ਪੀਂਦੇ ਆ ਨਹਿਰ ਦਾ ਪਾਣੀ ਤੇ ਉਹਨਾਂ ਨੂੰ ਕਿੰਨਾ ਦੂਸ਼ਿਤ ਕਰਦਾ ਹੋਏਗਾ, ਉਹਨਾਂ ਦੇ ਸਰੀਰਾਂ ਨੂੰ
ਹੂੰ ਉਹ ਨੁਕਸਾਨ ਵੀ ਕਰਦਾ ਤੇ ਉਹੀ ਐ ਨਾ ਹੁਣ ਗੰਦੇ ਪਾਣੀ ਚ ਤਾਂ ਥੋਨੂੰ ਪਤਾ ਗੰਦਗੀ ਜਿੱਥੇ ਉੱਥੇ ਕੀ-ਕੀ ਨੀ ਜ ਜਨਮ ਲੈ ਸਕਦਾ। ਜਾਨਵਰ ਤੇ ਜਾਨਵਰ ਕੀ ਸਾਰੇ ਤਰ੍ਹਾਂ ਦੇ ਜਿਹੜੇ ਨਹੀਂ ਵੀ ਹੋਣੇ ਉਹ ਤਾਂ ਜਾਨਲੇਵਾ ਵਰਗੇ ਇਹਨਾਂ ਦੇ ਹੁੰਦੇ ਨੇ ਜੇ ਇਹੋ ਜਿਹਾ ਕੁਛ ਹੋਵੇ ਨਾ ਪੀਣ ਜੋਗਾ ਪਾਣੀ ਅੱਜ ਕੱਲ ਰਹਿ ਗਿਆ ਵੀ ਪਤਾ ਨੀ ਟਾਈਮ ਕਿਹੋ ਜਿਹਾ ਆ ਗਿਆ ਪਾਣੀ ਤੱਕ ਇੱਕ ਜਿਹੜੀ ਹਰ ਇਨਸਾਨ ਦੇ ਨਾ ਇੱਕ ਬੇਸਿਕ ਚੀਜ਼ ਹੁੰਦੀ ਹੈ। ਇਹਦੇ ਬਿਨਾਂ ਤਾਂ ਬੰਦੇ ਦਾ ਮੁੱਲ ਹੀ ਨਹੀਂ‌ ਹੁੰਦਾ ਨਾ ਉਹ ਚੱਲ ਸਕਦਾ ਉਹਦਾ ਸਰੀਰ ਪਰ ਫਿਰ ਉਹੀ ਠੀਕ ਹੈਣੀ ਦੇ ਵਿੱਚ ਪਾਣੀ ਇਹੋ ਜਿਹੀ ਚੀਜ਼ ਹੈ ਸਭ ਤੋਂ ਪਹਿਲਾਂ ਖੂਨ ਚ ਜਾ ਕੇ ਮਿਲੇਗੀ ਸਿਰਫ ਪਾਣੀ ਆ ਉਹ
ਭੱਜੀ ਪਾਣੀ ਪੰਦਰਾਂ ਮਿੰਟ ਦੇ ਵਿੱਚ ਚ ਆਪਣੇ ਹਜ਼ਮ ਹੋ ਜਾਂਦਾ ਸਰੀਰ ਚ ਸਭ ਤੋਂ ਤੇਜ਼ ਹੁੰਦਾ ਨਾਲੇ ਤੇ ਤੁਸੀਂ ਇਹ ਦੇਖੋ ਜੇ ਉਹੀ ਖ਼ਰਾਬ ਹੋਣ ਲੱਗ ਗਿਆ ਤੇ ਮਤਲਬ ਸਭ ਤੋਂ ਪਹਿਲਾਂ ਸਰੀਰ ਉਹਨੇ ਹੀ ਖ਼ਰਾਬ ਕਰਨਾ
ਸਹੀ ਗੱਲ ਆ ਬੰਦਾ ਕਰਦਾ ਉਹਦੇ ਘਰ ਕੀ ਆ
ਤੁਸੀਂ ਇਹ ਦੇਖੋ ਨਾ ਅੱਜ ਕੱਲ ਤਾਂ ਹਾਂ ਆ ਪਲਾਸਟਿਕ ਆਹ ਕੂੜਾ ਕਰਕਟ ਹੋ ਗਿਆ ਆਪਣੇ ਪਾਣੀ ਨਹਿਰਾਂ ਵਿੱਚ
ਹਾਂ ਤੁਸੀਂ
ਉਸ ਤੋਂ ਬਾਅਦ ਅੱਜ ਜਿਹੜੇ ਸੀਵਰੇਜ ਪਾਣੀ ਕਈ ਵਾਰੀ ਇੰਨਾ ਸੀਵਰੇਜ ਹੋ ਜਾਂਦਾ ਜੇ ਕਿਤੇ ਨਹਿਰ ਹੈਗੀ ਸ਼ਹਿਰ ਚ ਉਹ ਖ਼ਰਾਬ ਹੀ ਕਰ ਜਾਂਦੀ ਆ ਪਾਣੀ ਨੂੰ ਸਹੀ ਹੈ ਨਾ ਫਿਰ ਆਹ ਹੁਣ ਜਿਵੇਂ ਕੋਈ ਕੈਮੀਕਲ ਕੂਮੀਕਲ ਆ ਜਾਂਦੇ ਜਿਵੇਂ ਕਈ ਫੈਕ ਫੈਕਟਰੀਆਂ ਲੱਗੀਆਂ ਹੁੰਦੀਆਂ ਉਹ ਆਪਦਾ ਗੰਦ ਗੁੰਦ ਸੱਟ ਜਾਂਦੇ ਨੇ
ਉਹੀ ਨਾ ਨਾਲੇ ਸੱਟ ਦੀਆਂ ਵੀ ਉੱਥੇ ਜਿੱਥੇ ਵਧੀਆ ਤਰ੍ਹਾਂ ਦੀ ਮਤਲਬ ਸਾਫ਼ ਸਫ਼ਾਈ ਨਦੀ ਵਹਿ ਦੀ ਹੈ। ਜਾਂ ਫਿਰ ਉੱਥੇ ਕੋਈ ਪਾਣੀ ਵਾਲਾ ਕੋਈ ਦਰਿਆ ਵਹਿ ਬਹਿ ਰਿਹਾ ਉੱਥੇ ਸਾਰਾ ਆਪਦਾ ਕੱਢਦੇ ਕੂੜਾ ਕਰਕਟ ਨਾਲਾ ਗੰਦਾ ਸ਼ਾਹ ਕਾਲਾ ਪਾਣੀ ਉਹ ਵੀ ਹੁਣ ਤੁਸੀਂ ਦੇਖੋ ਯਮੁ ਨਦੀ ਹੋ ਗਈ ਗੰਗਾ ਨਦੀ ਹੋ ਗਈ ਇਹਨਾਂ ਦਾ ਤਾਂ ਬਹੁਤ ਮਾੜਾ ਹਾਲ ਹੈ। ਚਲੋ ਗੰਗਾ ਜੀ ਚ ਤਾਂ ਆਪਦੀ ਅਸਥੀਆਂ ਲੋਕੀ ਬਹਾ ਦਿੰਦੇ ਨੇ ਉਹ ਵੀ ਇੱਕ ਆਪਾਂ ਕਹਿ ਸਕਦੇ ਉਹਦੇ ਵਿੱਚ ਉੱਚ ਵੀ ਵਿਗਿਆਨ ਆ ਵੀ ਉਹ ਕਿਵੇਂ ਆਸਤੀਆਂ ਵਗੈਰਾ ਬਹੁਤ ਇਹਦੀ ਕਹਾਣੀ ਹੈ ਅੱਗੇ ਜਾ ਕੇ ਵੀ ਕਿਉਂ ਹੈਗੀ ਹੈ। ਚੀਜ਼ ਕਿਉਂ ਆਪਾਂ ਉੱਥੇ ਕਰਦੇ ਹਾਂ ਪੁਰਾਣਿਕ ਕਥਾਵਾਂ ਵੀ ਆਪਾਂ ਜੇ ਸੁਣਨ ਬੈਠੀਏ ਤਾਂ ਪਰ ਹੁਣ ਚਲੋ ਯਮੁਨਾ ਜੀ ਤਾਂ ਨੀ ਅਸਤੀਆਂ ਬਨਦੇ ਨਾ ਯਮੁਨਾ ਜੀ ਦਾ ਤਾਂ ਯੂਪੀ ਵਾਲੇ ਪਾਸੇ ਦਾ ਉਹਦਾ ਬਹੁਤ ਮਾੜਾ ਹਾਲ ਹੋਇਆ ਪਿਆ ਉਹ ਕਿੱਥੇ ਤਾਂ ਨਾ ਕੋਈ ਸਫਾਈ ਕਰਨ ਚ ਕੋਈ ਧੂੰਆਂ ਧਾਵਾਂ ਇੰਨਾ ਗੰਦ ਇੰਨਾ ਪਾ ਦੇਣਾ
ਜੇ ਸਾਰੇ ਦੂਸ਼ਿਤ ਇੰਨੇ ਪ੍ਰਦੂਸ਼ਿਤ ਕੀਤੇ ਹੋਏ ਨਾ ਕੋਈ ਕਹਿਣ ਦੀ ਹੱਦ ਨੀ ਆ ਜੀ ਸਾਰੇ ਪਾਸੇ ਸਾਰੇ ਥਾਵਾਂ ਤੇ ਕੂੜਾ ਕਰਕੇ ਕਟ ਇਹਨਾਂ ਨੇ ਸੱਟਿਆ ਹੋਇਆ ਨਹਿਰਾਂ ਵਿੱਚ ਉਹੀ ਤਾਂ ਗੱਲ ਆ
ਦੇਖੋ ਵੀ ਚ ਜਦੋਂ ਚੰਗੀ ਸਰਕਾਰ ਆਵੇ ਨਾ ਜਦੋਂ ਜੇ ਉਹਨੇ ਕੁਛ ਕਰਨਾ ਵੀ ਹੈ ਨਾ ਤਾਂ ਲੋਕੀ ਕਰਨ ਨੀ ਦਿੰਦੇ ਲੋਕੀ ਸਾਥ ਨਹੀਂ ਦਿੰਦੇ ਉਸ ਚੀਜ਼ ਦਾ ਉਹ ਇੰਨੇ ਜ਼ਿਆਦਾ ਉਹ ਹੋਏ ਪਏ ਨਾ ਵੀ ਅਸੀਂ ਕਿਉਂ ਅਸੀਂ ਕਿਉਂ ਆਪ ਦਾ ਹੀ ਦੇਖਦੇ ਆ ਸਾਰੇ
ਕਹਿੰਦੇ ਆ ਜੀ ਜੇ ਉਹ ਸਾਥ ਦੇ ਦੇਣਗੇ ਤਾਂ ਫਿਰ ਤੁਸੀਂ ਤੁਹਾਨੂੰ ਪਤਾ ਹੀ ਹੈ ਫਿਰ ਉਹੀ ਜਿੱਤੀ ਜਾਣਗੇ ਉਹਨਾਂ ਨੂੰ ਇਹ ਵੀ ਹੈ ਸਭ ਨੂੰ ਆਪਦੀ ਕੁਰਸੀ ਵੀ ਪਿਆਰੀ ਹੁੰਦੀ ਹੈ।
ਤੁਸੀਂ ਉਹ ਸੁਣਿਆ ਇੰਦੌਰ ਮੱਧ ਪ੍ਰਦੇਸ਼ ਦਾ ਸ਼ਹਿਰ ਹੈ ਇੰਦੌਰ
ਹਾਂਜੀ ਹਾਂਜੀ
ਉਹ ਸ਼ਹਿਰ ਵਿੱਚ ਮਤਲਬ ਉਹ, ਅਹ, ਆਪਣੇ ਪੂਰੇ ਭਾਰਤ ਵਿੱਚ ਸਭ ਤੋਂ ਗੰਦਾ ਸ਼ਹਿਰ ਹੁੰਦਾ ਸੀਗਾ, ਇੱਕ ਟੈਮ ਤੇ। ਵੀ ਉੱਥੇ ਇੰਨੀ ਗੰਦਗੀ ਹੁੰਦੀ ਸੀ ਵੀ ਲੋਕੀ ਸਾਫ਼ -ਸਫ਼ਾਈ ਕੁਛ ਨੀ ਕਰਨਾ ਕੁਛ ਵੀ। ਤੇ ਹੁਣ ਅੱਜ ਦੇ ਟਾਈਮ ਚ' ਤੁਸੀਂ ਅੱਜ ਵੀ ਜੇ ਗੂਗਲ ਵਗੈਰਾ ਕਿਤੇ ਕੱਢ ਕੇ ਦੇਖੋਗੇ ਨਾ ਤਾਂ ਇੰਦੋਰ ਨਾਮ ਦਾ ਜਿਹੜਾ ਸ਼ਹਿਰ ਹੈ ਨਾ ਅੱਜ ਭਾਰਤ ਦੀ ਸਭ ਤੋਂ ਕਲੀਨੈਸਟ ਸਿਟੀ ਹੈ। ਸਭ ਤੋਂ ਜ਼ਿਆਦਾ ਸਫ਼ਾਈ ਵਾਲੀ ਆ ਵੀ ਉਹਨੇ ਇਹੋ ਜਿਹਾ ਕੀ ਕੀਤਾ ਹੋਏਗਾ ਇਸ ਚੀਜ਼ ਪੁੱਛੇ ਕਿ ਉੱਥੇ ਜਿਹੜੀ ਸਰਕਾਰ, ਜਿਵੇਂ ਆਈ ਸਰਕਾਰ ਹਾਂ। ਉਹਨੇ ਸਾਰਿਆਂ ਦੇ ਕੂੜੇ ਵਗੈਰਾ ਵੀ ਅੱਡ ਕਰਾ ਤੇ ਜਿਹੜੀ ਆਪਾਂ, ਆਪਾਂ ਨੇ ਇੱਥੇ ਦੇ ਲੋਕਾਂ ਨੂੰ ਤ ਨਕਲ ਹੈ ਨਹੀਂ ਉਹ ਫੇਰ ਵੀ ਭਾਵੇਂ ਜਿੰਨਾ ਮਰਜੀ ਉਹਨਾਂ ਸਪੀਰਾਂ ਤੇ ਠੋਕਓ ਉਹਨਾਂ ਘਰ ਆ ਕੇ ਦੱਸ ਜੋਓ ਵੀ ਐਂ ਕਰੋ ਐਂ ਕਰੋ ਕੂੜਾ ਐਂ ਕਰੋ। ਉਹ ਨੂੰ ਨਹੀਂ ਕਰਨਾ ਸੁੱਕਾ ਅੱਡ ਰੱਖੋ, ਗਿੱਲਾ ਅੱਡ ਰੱਖੋ, ਬਾਕੀ ਅੱਡ ਰੱਖੋ। ਕੁਛ ਨੀ ਕਰਨਾ ਉਹਨਾਂ ਨੇ। ਤੇ ਉਹਨਾਂ ਨੇ ਇਹੀ ਸਕੀਮਾਂ ਸਿਰਫ ਇਹ ਤਿੰਨ ਚੀਜ਼ ਜਾਂ ਇਹ ਤਿੰਨ ਤਰ੍ਹਾਂ ਦੀ ਚੀਜ਼ ਕਰਕੇ ਉੱਥੇ ਲੋਕ ਲੋਕਾਂ ਨੂੰ ਕਹੀ ਤੇ ਜਿਹੜਾ ਨੀ ਕਰਦਾ ਸੀ ਕੁੜਾ ਹੀ ਸਾਡਾ ਦਿੰਦਾ ਸੀ ਉਹਨੂੰ ਨਾਲ ਦੀ ਨਾਲ ਫਾਈਨ ਪਾ ਦਿੰਦੇ ਸੀ ਨਾਲ ਦੀ ਨਾਲ ਉਹਨੂੰ ਪੈਸੇ ਦੇਣੇ ਪੈਂ ਦੇ ਸੀਗੇ।
ਜੀ ਇਹੀ ਤਾਂ ਗੱਲ ਨੇ ਜੁਰਮਾਨੇ ਤੋਂ ਬਚਣ ਵਾਸਤੇ ਹੀ ਲੋਕੀ ਸੈੱਟ ਹੋ ਜਾਂਦਾ ਨੇ। ਸਿੱਧੇ ਤੌਰ ਤੇ, ਤੇ ਹੁਣ ਤੁਸੀਂ ਇਹ ਵੇਖ ਲੋ ਨਾ ਆਪਣੇ ਪੰਜਾਬ ਚ' ਅ ਤੁਸੀਂ ਇਹ ਵੇਖੋ ਕੋਈ ਘਰ ਦਾ ਕੂੜਾ ਹੋਏਗਾ ਜੇ ਆਪਾਂ ਗਲੀਆਂ ਚ' ਹੀ ਉਹਨੂੰ ਸੱਟੀ ਜਾਵਾਂਗੇ। ਜੇ ਮੀਂਹ- ਮੂੰਹ ਆਇਆ ਤੇ ਉਹ ਪਾਣੀ ਨਾਲ ਤੈਰ ਕੇ ਉਹਨੇ ਪਰਨਾਲਿਆਂ ਚ' ਹੀ ਜਾਣਾ। ਉਹ ਕਿੱਥੇ ਵੀ ਜਾਏਗਾ, ਉੱਥੋਂ ਹੀ ਤਾਂ ਸਾਰਾ ਵਿਗਾੜ ਦਾ ਕੰਮ ਸ਼ੁਰੂ ਹੁੰਦਾ।
ਹਾਂ। ਤੇ ਫੇਰ ਪਾਣੀ ਵੀ ਤਾਂ ਘੁੰਮ ਫਰਾ ਕੇ ਫੇਰ ਜੇ ਆਪਣੇ ਘਰੇ ਪਾਣੀ ਆਉਂਦਾ ਹੈ। ਬਾਹਰ ਹੋਏ ਮੋਟਰਾਂ ਦੇ ਨਾਲ ਹੀ ਜਿਵੇਂ ਖਿੱਚ ਕੇ ਹੁਣ ਉੱਧਰੋਂ ਹੀ ਤਾਂ ਪਾਣੀ ਆਉਂਦਾ ਸਾਰਾ ਫਿਲਟਰ ਹੋ ਕੇ।
ਕਰਕੇ ਪਰਨਾਲੇ ਜੇ ਭਾਰ ਜਾਂਦੇ ਨੇ, ਤੇ ਲੋਕੀ ਕੋਸਦੇ ਨੇ ਸਰਕਾਰਾਂ ਨੂੰ। ਕਿ ਉਹ ਰੋਡ ਨ ਸਹੀ ਬਣਾਉਂਦੇ, ਹੁਣ ਪਹਿਲਾਂ ਤੁਸੀਂ ਇਹ ਦੇਖੋ ਨਾ ਕਿ ਤੁਸੀਂ ਆਪਦੀਆਂ ਗਲਤੀਆਂ ਵੀ ਦੇਖੋ ਨਾ ਤੁਹਾਨੂੰ ਇੱਕ ਅ ਤੁਸੀਂ ਇੱਕ ਵੱਖਰਾ ਡਸਟਬਿਨ ਲਾ ਲਓ ਜਿੱਥੇ ਇੱਕ ਘਾਰੀ ਜਮਾ ਕਰਕੇ ਕਿਤੇ ਪਰਾਂ ਸੱਟ ਦੇ, ਜਿੱਥੇ ਹੈਨੀ, ਜਿੱ ਜਿੱਥੇ ਮਤਲਬ ਪ੍ਰਣਾਲੇ ਵੀ ਨਾ ਬਣਨ ਜਿੱਥੇ ਗੰਦਾ ਪਾਣੀ ਵੀ ਨਾ ਬਣੇ। ਪਰ ਨਾ ਲੋਕਾਂ ਨੂੰ ਤਾਂ ਜਾਣਾ ਹੀ ਨਹੀਂ ਜੀ। ਥੋੜੀ -ਥੋੜ੍ਹੀ ਤਾਂ ਕਰਨੀ ਨਹੀਂ ਉਹਨਾਂ ਨੇ।
ਬਿਲਕੁਲ- ਬਿਲਕੁਲ। ਇੰਨੀ ਸਹੀ ਗੱਲ ਆ ਬਾਅਦ ਚ' ਭੋ- ਭੋਗਣ ਲਈ ਤਿਆਰ ਨੇ ਉਹ। ਇਹ ਨੁਕਸਾਨ ਭੋਗਣ ਲਈ ਸਹੀ ਸਭ ਪਿਆਰ ਨੇ, ਪਰ ਐਂ ਨੀ ਵੀ ਮਾੜਿਆਂ ਔਖਾ ਹੋ ਕੇ ਥੋੜ੍ਹਾ ਜਿਹਾ ਕਰ ਲਈਏ। ਹੁਣ ਇਹ ਸੁੱਕਾ ਕੂੜਾ ਹੈ ਤੁਸੀਂ ਛਿਕ ਛਲਕੇ ਜਿਹੜੇ ਵੀ ਤੁਸੀਂ ਸੁੱਕਦੇ ਹੋ ਸਕੱਲੇ, ਉਹਦਾ ਵੀ ਆਪਾਂ ਖਾਦ ਵੀ ਬਣਾ ਸਕਦੇ ਹਾਂ। ਬਹੁਤ ਸਹੀ ਖਾਦ ਵੀ ਉਹਦੀ ਬਣ ਜਾਏਗੀ। ਪੇੜਾਂ- ਪੌਦਿਆਂ ਵਾਸਤੇ ਉਹ ਵੀ ਲੋਕਾਂ ਨੂੰ ਮਨਜੂਰ ਨੇ।
ਜੀ ਉਹ ਕਿਉਂ ਹੀ ਮਨਜ਼ੂਰ ਹੋਏਗਾ ਜਦੋਂ ਕਸ਼ਟ ਹੋਏਗਾ।
ਹਾਂਜੀ। ਚਲੋ ਜੀ ਸਤਿ ਸ੍ਰੀ ਅਕਾਲ।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
ਸਤਿ ਸ਼੍ਰੀ ਅਕਾਲ।